ਠੀਕ, ਹੈਲੋ,
ਹੈਲੋ,
ਹੈਲੋ,
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਸ ਰੀ ਅਕਾਲ ਜੀ ਹੋਰ ਕੀ ਹਾਲ ਐ। ਆਪਾ ਵਧੀਆ
ਕੀ ਹਾਲ ਹੈ ਤੁਹਾਡਾ?
ਹੈਲੋ,
ਹੈਲੋ, ਹਾਂਜੀ। ਤੁਹਾਨੂੰ ਆਵਾਜ਼ ਆਉਂਦੀ ਪਈ ਮੇਰੀ
ਹਾਂਜੀ-ਹਾਂਜੀ ਆ ਗਈ ਆ ਗਈ, ਹੋਰ ਤੁਸੀਂ ਸੁਣਾਓ ਕੀ ਕਰਦੇ ਪਇਓ।
ਬਸ ਬੈਠੇ ਦੇ ਸੀਂ ਤੁਹਾਨੂੰ ਸੋਚਿਆ ਯਾਦ ਕਰ ਲਈਏ ਕੌਲ ਕਰ ਲਈਏ ਹੁਣ ਤੁਹਾਨੂੰ ਹੁਣ ਤੁਹਾਡੇ ਨਾਲ ਗੱਲ ਕਰਨੀ ਐ ਇੱਕ
ਹਾਂਜੀ -ਹਾਂਜੀ ਮੈਂ ਵੀ ਹੁਣੇੇ ਬਸ ਫ੍ਰੀ ਹੋਈ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦਿਆਂ ਤੇ ਤੁਹਾਡਾ ਫੋਨ ਆ ਗਿਆ।
ਚਲੋ ਵਧੀਆ ਹੋਗੇ
ਜੀ।
ਸਹੀ ਟਾਈਮਿੰਗ ਤੇ ਕੌਲ ਕੀਤੀ ਹੈ ਨਾ ਮੈਂ ਤੁਹਾਨੂੰ ਫਿਰ
ਹਾਂਜੀ- ਹਾਂਜੀ ਬਸ ਹੁਣੇ ਫ੍ਰੀ ਹੋ ਗਈ ਸੀ ਮੈਂ ਜ ਬੈਠੀ ਸੀ ਹੁਨੇ ਫੋਨ ਵੇਖਦੀ ਵੀ ਸੀ ਮੈਂ ਚਲੋ ਥੋੜੀ ਓਨਲਾਈਨ ਸ਼ੋਪਿੰਗ ਕਰਦੇ ਆ ਤੇ ਮੈਂ ਚਲੋ ਤੁਹਾਨੂੰ ਪੁੱਛਦੀ ਹਾਂ ਤੁਸੀ ਓਨਲਾਈਨ ਕਰ ਦਿਓ ਕਿ ਔਫਲਾਈਨ ਕਰਦੇ ਓ ਜ਼ਿਆਦਾ।
ਅਸੀਂ ਔਫ ਔਫਲਾਈਨ ਕਰਦੇ ਹਾਂ ਜ਼ਿਆਦਾਤਰ।
ਅੱਛਾ, ਅੱਛਾ।
ਕਿਉਂਕਿ ਖੁਦ ਜਾ ਕੇ ਜੋ ਤੁਸੀਂ ਹਾਂਜੀ ਬਿਲਕੁਲ ਕਿਉਂਕਿ ਖੁਦ ਜਾ ਕੇ ਤੁਸੀਂ ਜੋ ਚੀਜ਼ ਲੈਂਦੇ ਹੋ ਨਾ ਉਹ ਥੋੜੀ ਮਤਲਬ ਅੱਛੀ ਮਿਲ ਜਾਂਦੀ। ਜੇ ਤੁਸੀਂ ਔਨਲਾਈਨ ਵੈਸੇ ਤਾਂ ਸਾਰਾ ਕੁਛ ਕੀ ਆਂਦਾ ਉਹਦੇ ਬਾਰੇ ਚ ਕੱਪੜਿਆਂ ਦੇ ਬਾਰੇ ਚ ਕੁ ਸਭ ਕੁਛ ਲਿਖਿਆ ਹੁੰਦਾ। ਜਾਂ ਕੋਈ ਤੁਸੀਂ ਹੋਰ ਚੀਜ਼ ਵੀ ਲੈਣੀ ਹੈ ਤਾਂ ਸਾਰਾ ਕੁਛ ਲਿਖਿਆ ਹੋਏਗਾ ਅਤੇ ਪਰ ਤਾਂ ਵੀ ਕਿਸੇ ਟਾਈਮ ਐਸਾ ਹੁੰਦਾ ਕਿ ਤੁਹਾਨੂੰ ਚੀਜ਼ ਨਹੀਂ ਮਿਲਦੀ ਜੋ ਤੁਸੀਂ ਲੈਣੀ ਚਾਂਹਦੇ ਹੋ।
ਜੀ ਹਾਂਜੀ ਇਹ ਤਾਂ ਗੱਲ ਹੈਗੀ ਐ। ਔਰ ਇਹ ਨਾ ਔਨਲਾਈਨ ਨਾਲੇ ਅੱਜ- ਕੱਲ੍ਹ ਫਰੋਡ ਵੀ ਬੜਾ ਹੋਣ ਲੱਗ ਗਿਆ ਨਾ।
ਹਾਂਜੀ। ਫਰੋਡ ਦੀ ਤੇ ਸਾਰਾ ਚੱਕਰ ਏ।
ਬਿਲੁ ਬਿਲਕੁਲ ਫਰੋਡ ਤੇ ਤੁਸੀਂ ਛੋਟੀ ਛੋਟੀ ਕੋਈ ਚੀਜ਼ ਮੰਗਵਾ ਲੋ ਫਰੋਡ ਕਰਨ ਵਾਲੇ ਤਾਂ ਪਹਿਲੇ ਹੁੰਦੇ ਨੇ ਇਹਦੇ ਨਾਲ ਕੀ ਜਿਹੜ ਟਸਡ ਐਪਸ ਹੈਗੇੀਆਂ ਨੇ ਉਹਨਾਂ ਦਾ ਵੀ ਕੰਮ ਖਰਾਬ ਹੋ ਜਾਂਦਾ ਹੈ।
ਹਾਂਜੀ ਉਹਨਾਂ ਦਾ ਵੀ ਨੁਕਸਾਨ ਹੀ ਹੈ ਫਿਰ ਪਰ ਦੇਖੋ ਅੱਜ ਕੱਲ ਬੜੀ ਸਾਰੀਆਂ ਐਪਸ ਚੱਲੀਆਂ ਹੋਈਆਂ ਨੇ ਤੁਸੀਂ ਕਿਤੋਂ ਵੀ ਸ਼ੋਪਿੰਗ ਕਰ ਸਕਦੇ ਹੋ ਹੁਣ ਜਿਸ ਤਰ੍ਹਾਂ ਸਾਨੂੰ ਕੋਈ ਫਲਾਈਨ ਚੀਜ਼ ਨਹੀਂ ਮਿਲ ਪਾਉਂਦੀ ਤੇ ਉਹ ਸਾਨੂੰ ਔਨਲਾਈਨ ਮਿਲ ਜਾਂਦੀ ਉਹ ਸਾਨੂੰ ਪਸੰਦ ਵੀ ਆ ਜਾਂਦੀ ਹੈ ਇੱਕਦਮ ਫੋਟ।
ਹਾਂਜੀ ਹਾਂਜੀ ਬਿਲਕੁਲ। ਬਿਲਕੂਲ
ਤੇ ਉਹ ਬੜੀ ਵਧੀਆ ਲੱਗਦੀ ਹੈ ਅਸੀਂ ਸੋਚਦੇ ਹਾਂ ਸ਼ਾਇਦ ਸਾਨੂੰ ਮਿਲੇ ਨਾ ਮਿਲੇ ਦੁਬਾਰਾ ਕੋਈ ਪਤਾ ਨਹੀਂ ਹੁੰਦਾ।
ਨਾਲ ਹੀ ਸਭ ਤੋਂ ਵੱਡੀ ਗੱਲ ਏ ਹੁਣ ਇਹ ਉਂਜੈ ਤੁਹਾਨੂੰ ਨਾ ਔਨਲਾਈਨ ਜਿਆਦਾ ਮਤਲਬ ਘਰ ਦਾ ਸਮਾਨ ਕਿਚਨ ਦਾ ਸਮਾਨ ਇਹ ਸਭ ਚੀਜ਼ਾਂ ਬੜੀਆਂ ਵਧੀਆ ਮਿਲ ਜਾਂਦੀਆਂ ਨੇ
ਹਾਂਜੀ ਇਹ ਤੇ ਹੈਗੇ ਹੈ ਤੇ ਬੜੀਆ ਵਧੀਆ ਮਿਲ ਜਾਂਦੀ ਹੈ ਘਰ ਬੈਠੇ ਸਾਨੂੰ ਸਭ ਮਿਲਦਾ ਪਿਆ ਹੈ ਤੇ ਫਿਰ ਨਾਲੇ ਗਰਮੀ ਵੀ ਬੜੀ ਹੈ ਸਾਨੂੰ ਬਾਹਰ ਜਾਣ ਦਾ ਕੁਛ ਹੈ ਥੋੜ੍ਹੀ ਹਾਂ ਜਿਸ ਤਰ੍ਹਾਂ ਤੁਹਾਡਾ ਕੋਈ ਬਾਹਰ ਚੱਕਰ ਲੱਗਦਾ ਤੁਸੀਂ ਸਾਰਾ ਸਮਾਨ ਇਕੱਠਾ ਚੁੱਕ ਸਕਦੇ ਹੋ ਤਾਂ ਤੁਸੀਂ ਲੈ ਵੀ ਆਓ ਤੇ ਉਹ ਠੀਕ ਵੀ ਰਹੇ
ਹਾਂਜੀ ਹਾਂਜੀ। ਪਰ ਅਫਲਾਈਨ ਦੇ ਵਿੱਚ ਇਹਨਾ ਵਧੀਆ ਰਹਿੰਦਾ ਬੰਦਾ ਇਸ ਬਰੇ ਘੁੰਮਣਂਦਾ ਬਾਹਰ ਜਾ ਕੇ ਥੋੜਾ ਰੇਟ ਵੀ ਪਤਾ ਲੱਗ ਜਾਂਦੇ ਨੇ ਮਾਰਕੀਟ ਦੇ ਕਿੱਦਾਂ ਦੇ ਨੇ ਕੀ ਮਿਲਦਾ ਕੀ ਨਹੀਂ ਮਿਲਦਾ ਕੀ ਨਵੀਂ ਆਈ ਹੈ ਦੇਖੋ ਫੋਨ ਚ ਤੇ ਸਾਨੂੰ ਰੇਟ ਫੋਟੋ ਤੇ ਦੇਖ ਸਕਦੇ ਹਾਂ ਨਾ
ਬਿਲਕੁਲ ਏ ਇਹ ਤੇ ਸਾਰਾ ਚੱਕਰ ਹੈ
ਤੁਹਾਨੂੰ ਵੇਖ ਸਕਦੇ ਹਾਂ ਜਾਂ ਜਹੋ ਜਿ ਸਾਨੂੰ ਚਾਹੀਦਾ ਅਸੀਂ ਉਹੋ ਜਿਹਾ ਦਿਖਾ ਕੇ ਸਾਨੂੰ ਜ਼ਾਰ ਵਰਾਇਟੀ ਦਿਖਾ ਦਿੰਦੇ ਨੇ
ਹਾਂਜੀ ਤੇ ਫੇਰ ਅਸੀਂ ਦੇਖੋ ਉਹ ਸਾਨੂੰ ਸਾਰਾ ਕੁਛ ਖੋਲ ਕੇ ਦਿਖਾ ਦੇਣਗੇ ਸਾਨੂੰ ਕੁਛ ਉਹਨਾਂ ਚੋਂ ਕੋਈ ਕਦੇ ਚੀਜ਼ ਪਸੰਦ ਆਏਗੀ ਔਰ ਅਸੀਂ ਅਗਰ ਫੋਨ ਫੋਨ ਖੋਲ ਲੈਂਦੇ ਹਾਂ ਆਪਣਾ ਅਸੀਂ ਦੇਖਦੇ ਹਾਂ ਕਿ ਵਾਹ ਕਿੰਨੇ ਸੋਹਣੇ ਸੋਹਣੀ ਚੀਜ਼ਾਂ ਆਂਦੀ ਪਿਆ ਇਹ ਵੀ ਸੋਹਣਾ ਹੈ ਇਹ ਵੀ ਸੋਨਾ ਏ ਅ ਵੀ ਸੋਨਾ ਹੈ
ਹਾਂਜੀ ਹਾਂਜੀ
ਕਰਦਾ ਬਸ ਐਂ ਵੀ ਲੈ ਲਈਏ ਉੱਥੋਂ ਐਂ ਵੀ ਲੈ ਲਈਏ ਅਤੇ ਉੱਥੇ ਜਾ ਕੇ ਅਸੀਂ ਸਾਰੀ ਦੁਕਾਨ ਕਈ ਲੋਕ ਤਾਂ ਖੁਲਵਾ ਦਿੰਦੇ ਨੇ ਪਰ ਪਸੰਦ ਕੁਛ ਵੀ ਨਹੀਂ ਆਉਂਦਾ ਕਿਸੇ
ਬਿਲਕੁਲ ਬਿਲਕੁਲ ਇਹੀ ਚੀਜ਼ਾਂ ਨੇ ਨਾ ਤੇ ਤੁਸੀਂ ਔਨਲਾਈਨ ਮੰਗਵਾਓ ਪਰ ਤੁਹਾਨੂੰ ਤੁਸੀਂ ਚੀਜ਼ ਵੀ ਇਨੀ ਪਸੰਦ ਵੀ ਮੰਗਵਾਈਏ ਤੇ ਜਦੋਂ ਤੁਹਾਡੇ ਕੋਲ ਪਹੁੰਚੇ ਤੇ ਫਿਰ ਤੁਹਾਡੇ ਕੋਲੋਂ ਫਰੋਡ ਹੋ ਜਾੇ
ਇੱਕ ਤਰ੍ਹਾਂ ਦੀ ਨਾ ਇੱਕ ਤਰ੍ਹਾਂ ਦੀ ਨਾ ਲੋਕਾਂ ਨੂੰ ਆਦਤ ਵੀ ਪੈ ਗ ਦੀ ਹੈ ਪਹਿਲੇ ਤਾਂ ਅਸੀਂ ਫੋਨ ਤੇ ਹੀ ਵੇਖਦੇ ਰਹਿੰਦੇ ਹਾਂ ਚੀਜ਼ਾਂ ਤੇ ਜਿਸ ਜਿਸ ਵੇਲੇ ਅਸੀਂ ਆਫ ਲੈਣੀਆਂ ਹੁੰਦੀਆ। ਤੇ ਉਹਨਾਂ ਦੀ ਦੁਕਾਨ ਸਾਰੀ ਅਸੀਂ ਖੁਲਵਾ ਦਿੰਨੇ ਆ ਔਰ ਤਾਹੀ ਤੇ ਸਾਨੂੰ ਪਸੰਦ ਨਹੀਂ ਆਦਾ
ਖੁਲਾ ਤਾਂ ਗੱਲ ਹੈਗੀ ਆ
ਤੇ ਬੈਠ ਕੇ ਅਸੀਂ ਬਸ ਆਪਣ ਵੇਖਦੇ ਰਹਿੰਦੇ ਹਾਂ ਇਹ ਵੀ ਸੋਹਣਾ ਹੈ ਇਹ ਵੀ ਸੋਹਣਾ ਹੈ ਜਿਸਲੇ ਅਸੀਂ ਦੂ ਕਿਸੇ ਦੀ ਦੁਕਾਨ ਤੇ ਜਾਨੇ ਆ ਉਹ ਸਾਨੂੰ ਇੱਕ ਦੋ ਵਰਾਇਟੀ ਵਿਖਾਏਗਾ, ਸਾਨੂੰ ਪਸੰਦ ਈ ਨੀ ਹੀ ਨਹੀ ਆਏਂਗੀ ‌।
ਬਿਲਕੁਲ-ਬਿਲਕੁਲ। ਕਿਸੇ ਵੇਲੇ ਤੇ ਇਸ ਤਰ੍ਹਾਂ ਹੁੰਦਾ, ਤੁਹਾਨੂੰ ਇ ਮਤਲਬ, ਜਿਵੇਂ ਪਹਿਲਾਂ ਕੋਈ ਬੰਦਾ ਸੂਟ ਜਾਂ ਕੋਈ ਡਰੈਸ ਜਾਂ ਕੁਛ ਵੀ ਸੁੱਟਦਾ, ਸਾਨੂੰ ਮਤਲਬ ਪਹਿਲੀ ਵਾਰ ਦੀ ਚੀਜ਼ ਪਸੰਦ ਆ ਜਾਂਦੀ ਐ। ਤੇ, ਕਈ ਵਾਰ ਤਾਂ ਸਾਨੂੰ ਕੁਛ ਹਾਂਜੀ-ਹਾਂਜੀ, ਕਈ ਵਾਰ ਤਾਂ ਪਸੰਦ ਹੀ ਨੀ ਆਦੀ, ਉਹੀ ਹੈ ਨਾ ਕਈ ਕਈ ਚੀਜ਼ਾਂ ਲਈ ਵਧੀਆ ਵੀ ਹੈਗਾ ਔਨਲਾਈਨ, ਤੇ ਕਈ ਕਈ ਚੀਜ਼ਾਂ ਲਈ ਮਾੜਾ ਵੀ ਹੈਗਾ।
ਹਾਂਜੀ, ਸਹੀ ਕਹਿੰਤੇ ਔ ਤੁਸੀਂ, ਜਿਸ ਤਰ੍ਹਾਂ ਇੱਕ ਹੀ ਵਾਰ ਕੋਈ ਸਾਨੂੰ ਕੋਈ ਚੀਜ਼ ਖਾ ਦਿੰਦਾ ਤੇ ਕੀ ਆਵਾਜ਼ ਪਸੰਦ ਆ ਜੇ ਤੇ ਆ ਜੇ, ਉਸ ਤੋਂ ਬਾਅਦ ਨੀ ਸਾਨੂੰ ਪਸੰਦ ਆਦੀ, ਉਹ
ਹਾਂਜੀ-ਹਾਂਜੀ, ਪਹਿਲੇ ਵੇਖੋ ਨਾ ਫਾਇਦੇ ਤੇ ਇਹ ਐ, ਨਾ ਤੁਹਾਨੂੰ ਜਿਵੇਂ ਕੋਈ ਚੀਜ਼ ਔਨਲਾਈਨ, ਤੁਸੀਂ ਦੇਖ ਰਹੇ ਕੇ ਚੀ ਤੁਸੀਂ ਔਫਲਾਈਨ ਦੇਖ ਰਹੇ ਹੋ, ਤੁਹਾਨੂੰ ਔਫਲਾਈਨ ਨੀ ਪਸੰਦ ਆਈ ਤੁਹਾਨੂੰ ਔਨਲਾਈਨ ਪਸੰਦ ਆ ਗਈ, ਤੁਸੀਂ ਮੰਗਵਾ ਲੀ, ਤੁਸੀਂ ਕਿਹਾ ਕੀ ਚੱਲ ਕੋਈ ਨਾ ਫ੍ਰਰੀ ਵੀ ਮਿਲਦਾ ਜਿਵੇਂ ਕਿਚਨ ਦਾ ਸਮਾਨ, ਅਜ ਕੱਲ ਕਿਨੇ ਸੋਹਣੇ-ਸੋਹਣੇ ਆਏ। ਨਾ, ਕਟੇਨਸ ਉਹ ਟਿਸ਼ੂਜ ਨੈਪਕਿਨ, ਕਿੰਨੇ ਸੋਹਣੇ-ਸੋਹਣੇ, ਮਤਲਬ ਉਹ ਤੁਹਾਨੂੰ ਔਨਲਾਈਨ ਵਰਾਇਟੀ ਘੱਟ ਮਿਲਦੀ ਐ।
ਹਾਂਜੀ। ਉਹ ਵਧੀਆ ਵਾਲੀ ਚੀਜ਼ਾਂ ਹੁੰਦੀਆਂ ਨਾ, ਕੋਈ ਰੀਅਰ ਤੇ ਉਹ ਸਾਨੂੰ ਕਿਤੇ ਔਨਲਾਈਨ ਲੱਭ ਜਾਂਦੀਆਂ, ਤੇ ਅਸੀਂ ਉੱਥੋਂ ਖਰੀਦ ਲੈਂਦੇ ਐ। ਕਿਉਂਕਿ ਕੁਛ ਚੀਜ਼ਾਂ ਐਸੀਆਂ ਹੁੰਦੀਆਂ, ਜਿਹੜੀ ਸਾਨੂੰ ਔਫਲਾਈਨ ਨਹੀਂ ਮਿਲਦੀਆਂ। ਤੇ ਫੇਰ ਸਾਡਾ ਦਿਲ ਕਰਦਾ ਐ, ਕਿ ਅਸੀਂ ਐਂਵੇ ਲੈ ਲਈਏ ਆ। ਉਹ ਤੇ ਹੁਣ ਕੋਈ ਚੀਜ਼ਾਂ ਦੇਖੋ, ਕਈ ਜੀ ਦਾ ਰੇਟ ਤੁਹਾਨੂੰ ਨਾ ਔਫਲਾਈਨ ਤੇ ਔਨਲਾਈਨ ਚ ਫ਼ਰਕ ਆਏਗਾ ਤੇ, ਤੁਸੀਂ ਖੁਦ ਹੀ ਸੋਚੋਗੇਂ, ਕੀ ਇਹ ਤੇ ਮੈਂ ਔਨਲਾਈਨ ਮੰਗਵਾਈ ਸੀ, ਇੱਥੋਂ ਮਹਿੰਗੀ ਮਿਲੀ ਐ ਤੇ, ਇੱਥੇ ਆ ਕੇ ਥੋੜੀ ਠੀਕ ਮਿਲਦੀ ਵੀ ਹੈ।
ਹਾਂਜੀ-ਹਾਂਜੀ,
ਤੇ ਉਹ ਤੋਂ ਫੇਰ ਲੋਕਾਂ ਦੀ ਸੋਚ, ਚਰਸੀ ਹੋ ਜਾਂਦੀ ਕਿ ਚਲੋ ਅਸੀਂ ਖੁਦ ਹੀ ਜਾ ਕੇ ਵੇਖਦੇ ਹਾਂ ਤੇ ਸਾਨੂੰ ਹੋਰ ਵੀ ਪਤਾ ਚੱਲ ਜਏਗਾ। ਚੀਜ਼ ਦਾ,
ਬਿਲਕੁਲ-ਬਿਲਕੁਲ ਕੁਆਲਿਟੀ ਦਾ ਪਤਾ ਲੱਗ ਜਾਂਦਾ ਨਾ, ਵੱਡੀ ਗੱਲ ਹੱਥ ਲਾ ਕੇ ਕੱ ਕੱਪੜਾ ਵੇਖ, ਸਕਦੇ ਹੋ ਔਫਲਾਈਨ ਜਾ ਕੇ ਜਾਂ ਤੁਸੀਂ ਕੋਈ ਵੀ ਸਮਾਨ ਲੈਂਦੇ ਹੋ ਔਨਲਾਈਨ ਦਾ ਤੁਸੀਂ ਸਿਰਫ ਫੋਟੋ ਦੇਖ। ਕਈ ਮੰਗਵਾਣਾ ਹੈ ਨਾ,
ਹਾਂਜੀ, ਤੇ ਫਿਰ ਚੀਜ਼ ਨਾ ਵੀ ਨਿਕਲ ਉਹੋ ਜਿਹੀ ਤੇ ਫਿਰ ਕੀ ਫਾਇਦਾ।
ਹਾਂਜੀ-ਹਾਂਜੀ, ਪਲੇ ਤੇ ਅੱਜ ਕਲ ਤੇ ਸਾਰੀ ਦੁਨੀਆਂ ਚਲਦੀ ਹੀ ਔਨਲਾਈਨ ਤੇ।
ਔਨਲਾਈਨ ਵੀ ਜ਼ਿਆਦਾਤਰ ਲੋਕ ਮੰਗਵਾ ਕੇ ਖੁਸ਼ ਹੁੰਦੇ ਨੇ ਕਿਉਂਕਿ ਜੋ ਨਹੀਂ ਜਾ ਪਾਦੇ ਬਿਜ਼ੀ ਹੁੰਦੇ ਨੇ। ਆਪਣੀ ਜੋਬ ਤੇ ਹੁੰਦੇ ਨੇ ਤੇ ਉਹ ਨੂੰ ਉਹਨਾਂ ਦੇ ਬਸ, ਅਤੇ ਤੇ ਇਹ ਹੀ ਹੁੰਦਾ ਕਿ ਉਸ ਸਾਰਾ ਦਿਨ ਥੱਕ ਹੋਏ ਹੁਣ ਅਸੀਂ ਬਾਹਰ ਨ ਜਾ ਸਕਦੇ ਹੁਣ ਘਰ ਜਾ ਕੇ, ਕਿਸ ਦਾ ਅਸੀਂ ਔਡਰ ਕਰ ਲਵਾਂਗੇ।
ਹਾਂਜੀ-ਹਾਂਜੀ ਇਹ ਤਾਂ ਉਹਨਾਂ ਲਈ ਹੈਗਾ ਔਨਲਾਈਨ ਜਿਹੜੇ ਮਤਲਬ ਵਰਕਰ ਵੂਮਨ ਹੋਣ ਗਿਆ, ਜਿਨਾਂ ਕੋਲ ਟਾਈਮ ਨੀ ਹੋ ਸਕਦਾ ਉਹਨਾਂ ਲਈ ਚਲੋ ਬੰਦਾ ਕਹਿ ਸਕਦੇ ਨੇ। ਜਿਹੜੇ ਹੋਣਗੀਆਂ ਘਰ ਮਤਲਬ ਹਾਊਸ ਸਾਈ ਵਗੈਰਾ ਹੋਣਗੀਆਂ ਉਹਨਾਂ ਨੂੰ ਤੇ ਜ਼ਿਆਦਾਤਰ ਪ੍ਰਫਰ ਬਾਹਰ ਜਾ ਕੇ ਕਰਨਾ ਚਾਹੀਦਾ ਹੈ।
ਹਾਂਜੀ, ਕਿਉਂਕਿ ਦੇਖੋ, ਹਾਊਸ ਵਾਈਫ ਵੀ ਹਾਊਸ ਵਾਈਫ ਵੀ ਅਗਰ ਹੈਗੀ ਹੈ ਤੇ ਉਹਦੇ ਕੋਲ ਵੀ ਥੋੜਾ ਟਾਈਮ ਤੇ ਕੱਢਨਾ ਮੁਸ਼ਕਿਲ ਹੀ ਕਿਉਂਕਿ ਸਾਰਾ ਦਿਨ ਤੇ ਉਹ ਘਰ ਹੀ ਲੱਗੀ ਰਹਿੰਦੀ ਹੋਣੀ।
ਹਾਂਜੀ, ਇਹੀ ਗੱਲ ਹੈ ਨਾ।
ਪਰ ਉਹ ਤਾਂਣੇ ਥੋੜਾ ਜਾਏਗੀ ਬਾਹਰ ਦੇ। ਦੇਖੇਗੀ ਕਿ ਅਲੱਗ ਚੀਜ਼ ਹੈਗੀ ਹੈ। ਕੋਈ ਤੇ ਆਪਣੇ ਵੱਲੋਂ ਤੇ ਉਹ ਵੀ ਵਧੀਆ। ਕੀ ਕਰੇਗੀ।
ਹਾਂਜੀ ਹਾਂਜੀ ਨਾਲੇ ਦੇਖੋ ਨਾ ਤੁਸੀਂ ਅੱਜ ਕੱਲ ਔਨਲਾਈਨ ਹਰ ਇੱਕ ਚੀਜ਼ ਹੋ ਗਈ ਹੈ, ਜਿਵੇਂ ਤੁਸੀਂ ਖਾਣ ਪੀਣ ਦਾ ਸਮਾਨ ਮੰਗਵਾਣਾ ਦਵਾਈਆਂ ਮੰਗਵਾਣੀ ਹੈ। ਹਰ ਇੱਕ ਚੀਜ਼ ਤੁਹਾਡੇ ਕੋਲ ਪੰਜ ਦਸ ਮਿੰਟ ਤੱਕ ਪਹੁੰਚ ਜਾਂਦੀ ਹੈ। ਵੇਖੋ ਨਾ ਇਸ ਤਰ੍ਹਾਂ ਲੋਕੀ ਆਲਸੀ ਜਿਹੇ ਹੋ ਗਏ ਨੇ। ਆਲਸੀ ਇੰਨੇ ਜ਼ਿਆਦਾ ਹੋ ਗਏ ਨੇ ਜਿਵੇਂ ਪਹਿਲੇ ਤੁਸੀਂ ਸਮਾਨ ਲਿਆਣਾ ਹੁੰਦਾ ਸੀ ਜਿਵੇਂ ਕਿਸੇ ਨੂੰ ਵੀ ਕਹਿ ਦਿੱਤਾ ਬਾਹਰ ਤੱਕ ਜਾ ਕੇ ਲੈ ਆਏ ਸਮਾਨ ਸਮੂਨ ਪਰ ਹੁਣ ਉਹੀ ਆਲਸ ਖ਼ਤਮ ਹੋ ਗਿਆ ਨਾ। ਫਟਾਫਟ ਫੋਨ ਖੋਲਿਆ ਪੰਜ ਮਿੰਟ ਵਿੱਚ ਤੁਹਾਡੇ ਕੁਝ ਸਮਾਨ ਬਾਹਰ ਆ ਗਿਆ।
ਹਾਂਜੀ ਨਹੀਂ ਤੇ। ਮੈਂ ਤੇ ਉਹਨੇ ਤਾਂ ਫਿਰ ਆਪਣੀ। ਆਪ ਹੀ ਔਨਲਾਈਨ ਔਡਰ ਕਰਨਾ ਸਾਰਾ ਜੀ
ਬਿਲਕੁਲ ਉਹਨਾਂ ਦੀ ਆਪ ਹੀ ਔਨਲਾਈਨ।
ਹਾਂਜੀ ਇਹਦੇ ਨਾਲ ਨੁਕਸਾਨ ਵੀ ਹੈਗਾ ਐ ਨਾ। ਦੁਕਾਨ ਵਾਲਿਆਂ ਦਾ ਦੇਖੋ ਪਹਿਲੇ ਕਿੰਨਾ ਕੰਮ ਚੱਲਦਾ ਸੀ।
ਦੁਕਾਨ ਵਾਲਾ ਮਨ ਲੋ ਤੁਸੀਂ ਰੈਸਟੋਰੈਂਟ ਲੈਲੋ ਤੁਸੀਂ ਹੋਰ ਫਲਾਨੀ ਚੀਜ਼ਾਂ ਲੈਲੋ ਦੇਖੋ ਹੁਣਜਿਵੇ ਤੁਸੀਂ ਕਿਤੇ ਤੁਸੀਂ ਦੇਖ ਰਹੇ ਹੋ ਨਾ ਉਹਨਾਂ ਨੂੰ ਆਨਲਾਈਨ ਤੇ ਆਨਲਾਈਨ ਕਿੰਨਾ ਜਿਆਦਾ ਰੈਸਟੋਰੈਂਟ ਵਗੈਰਾ ਤੇ ਜਾਂਦੇ ਆ ਤੁਸੀਂ ਦੇਖਿਆ ਹੋਣਾ ਉਹਨਾਂ ਨੂੰ ਆਨਲਾਈਨ ਤੇ ਆਫਲਾਈਨ ਕਿੰਨਾ ਜ਼ਿਆਦਾ ਨੂੰ ਪੈਂਦਾ ਹੈ ਕਿ ਲੋਕਾਂ ਨੇ ਔਨਲਾਈਨ ਔਨਲਾਈਨ ਕਰਨਾ। ਨੇ ਮਤਲਬ ਬਿਲਕੁਲ ਲੋਕਾਂ ਨੇ ਬਾਹਰ ਆਉਣਾ ਵੀ ਘੱਟ ਕਰਤਾ ਹੋਇਆ ਔਨਲਾਈਨ ਸਿਸਟਮ ਹੈ।
ਹਾਂਜੀ ਉਹੀ ਨਾ ਰੀਲਸ ਜਿਸ ਤਰ੍ਹਾਂ ਤੁਸੀਂ। ਰੀਲਜ਼ ਵਿਚ ਦੇਖਿਆ ਹੋਣਾ। ਕਿ ਲੋਕ ਤੇ ਖੁਦ ਬਣਾਉਂਦੇ। ਨੇ ਕਿ ਰੀਲਸ ਦੱਸਦੇ ਪਏ ਨੇ ਸਾਨੂੰ ਕਿ ਅਸੀਂ ਉਹ ਮਤਲਬ ਦੁਕਾਨਾਂ। ਤੇ ਬੈਠੇ ਹੋਏ ਨੇ ਸਾਡੇ ਦੁਕਾਨਾਂ ਨਹੀਂ ਆ ਸਾਰੇ ਓਨਲਾਈਨ ਮੰਗਵਾਉਂਦੇ ਵੇਲੇ
ਬਿਲਕੁਲ ਬਿਲਕੁਲ ਬਸ ਇਹ ਹੈ ਕਿ ਅਸੀਂ ਲੋਕ ਥੋੜ੍ਹਾ ਘੱਟ ਕਰੀਏ ਜਿੰਨਾ ਹੋ ਸਕੇ ਅਸੀਂ ਆਪ ਕਿਤੇ ਬਾਹਰ ਜਾਈਏ ਸਾਨੂੰ ਰੇਟਾਂ ਦਾ ਪਤਾ ਲੱਗੇ। ਕੀ ਹੈ ਕੀ ਨਹੀਂ ਹੈਗਾ ਬਸ ਮੈਂ ਕਿਹਾ ਹੁਣ ਇਹੀ ਕਰਦੇ ਹਾਂ ਅਸੀਂ ਹੁਣ ਆਪ ਹੀ ਔਨਲਾਈਨ ਔਨਲਾਈਨ ਘੱਟ ਆਫਲਾਈਨ ਜਾਵਾਂਗੇ ਬਨਾਨਾ ਤੁਸੀਂ ਪਲੈਨ ਨਾ ਨਾ ਚੱਲਾਂਗੇ ਦੋਨੋ ਜਿੰਨੇ ਥੋੜਾ ਬਾਹਰ ਤ ਘੁੰਮ ਕੇ ਆਵਾਂਗੇ ਥੋੜਾ ਸਾਡਾ ਵੀ ਘੁੰਮਣਾ ਹੋਜੇਗਾ ਨਾਲੇ ਸ਼ੋਪਿੰਗ ਵੀ ਹੋਜੇਗੀ ਸਾਡੀ ਦੋਵਾਂ ਦੀ
ਹਾਂਜੀ ਬਿਲਕੁਲ ਬਿਲਕੁਲ ਮੈਂ ਤੇ ਕਹਿ ਰਹੀ ਹਾਂ ਤੁਸੀਂ ਸਾਨੂੰ ਅਸੀਂ ਕੱਲ ਹੀ ਮਿਲਣੇ ਆ ਫਿਰ
ਹਾਂਜੀ ਹਾਂਜੀ ਕੱਲ ਹੀ ਚੱਲਦੇ ਆ ਤੁਸੀਂ ਮੈਨੂੰ ਵਟਸਐਪ ਕਰ ਦੇਣਾ ਕਦੋਂ ਜਾਣਾ ਏ ਫੇਰ ਅਸੀਂ ਉਸ ਹਿਸਾਬ ਨਾਲ ਪਲੈਨ ਕਾਰ ਲਾਂਗੇ ਫੇਰ ਆਪਾਂ ਚੱਲਾਂਗੇ ਫੇਰ ਸਵੇਰੇ
ਠੀਕ ਹੈ -ਠੀਕ ਹੈ ਸਵੇਰ ਦੇ ਟਾਈਮ ਚੱਲੋਗੇ ਤੁਸੀਂ
ਹਾਂਜੀ। ਹਾਂਜੀ ਜਦੋਂ ਤੁਸੀਂ ਫਰੀ ਹੋਵੋਗੇ ਮੈਨੂੰ ਦੱਸ ਦੇਣਾ ਨਾਲ ਸਾਡੀ ਸ਼ੋਪਿੰਗ ਹੋਜੇਗੀ।
ਹਾਂਜੀ ਚਲੋ ਕੋਈ ਨੀ ਫਿਰ ਮੈਂ ਨਾ ਤੁਹਾਨੂੰ ਕਾਲ ਕਰ
ਠੀਕ ਹਏ। ਠੀਕ ਏ
ਠੀਕ ਹੈ ਓਕੇ। ਓਕੇ, ਬਾਏ। ਸਤਿ ਸ਼੍ਰੀ ਅਕਾਲ